ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ
ਬਸ ਮੈਂ ਠੀਕ ਹਾਂ, ਤੁਸੀਂ ਆਪਣਾ ਦੱਸੋ?
ਬਸ ਵਧੀਆ ਹੋਰ ਘਰ ਸਭ ਠੀਕ ਠਾਕ ਉ
ਸਭ ਵਧੀਆ ਸਭ ਵਧੀਆ ਹੋਰ ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ ਸਭ ਵਧੀਆ।
ਹਾਂਜੀ ਸਭ ਵਧੀਆ।
ਹੋਰ ਕੀ ਕਰਦੇ ਪਏ ਨੇ ਸਾਰੇ ਜਿੰਨੇ?
ਉਹ ਸਾਰੇ ਐਕਚੁਲੀ ਹਣ ਮੇਰਾ ਬ੍ਰਦਰ ਤੇ ਲੈਪਟੋਪ ਤੇ ਗੇ਼ਮ ਖੇ਼ਲ ਰਿਹਾ ਮੇਰਾ ਪਾਪਾ ਸੁਣ ਰਹੇ ਆ ਮੇਰੀ ਮੰਮਾ ਆਪਣਾ ਕੰਮ ਕਰ ਰਹੀ ਹੈ। ਮੈਂ ਬਸ ਪੜ੍ਹ ਰਹੀ ਸੀ।
ਅੱਛਾ -ਅੱਛਾ- ਅੱਛਾ ਹਾਂ ਚਲੋ ਫਿਰ ਮੈਂ ਫੋਨ ਕਰਕੇ ਡਿਸਟਰਬ ਤੇ ਨੀ ਕੀਤਾ ਤੁਹਾਨੂੰ?
ਨਹੀਂ- ਨਹੀਂ -ਨਹੀਂ -ਨਹੀਂ ਕੋਈ ਨਹੀਂ ਮੈਂ ਵੈਸੇ ਵੀ ਕਰਨਾ ਹੀ ਸੀ ਤੁਹਾਨੂੰ ਫੋ਼ਨ ਮੰਮਾ ਬੋਲ ਰਹੀ ਸੀ ਕਿ ਹਾਂ ਮੰਮਾ ਨੇ ਮੈਨੂੰ ਕਿਹਾ ਸੀ ਕਿ ਫੋ਼ਨ ਕਰ ਉਹਨਾਂ ਤੋਂ ਬ ਸ਼ੂਭਰ ਆ ਰਿਹੇ ਹੋ ਤੁਹਾਡੇ ਪਿੱਛੇ
ਉਹ ਹਾਂ -ਹਾਂ ਉਹ
ਹਾਂ
ਜਦੋ ਦਿਨ ਬਾਰਿਸ਼ ਸ਼ੁਰੂ ਹੋ ਗਈ ਨਾ ਬਾਹਰ ਤੇ ਉਹਦੇ ਕਰਕੇ ਤੇ ਕੀ ਕੰਮ ਕਰਦੀ ਪਈ ਸੀ ਹਾਂਜੀ- ਹਾਂਜੀ ਬੋਲੋ ਤੁਸੀਂ।
ਹਾਂ ਉਹ ਮੈਂ ਕਿਹਾ ਮੰਮਾ ਮੇਰੀ ਬੋਲ ਹੀ ਰਈ ਸੀ। ਕਿ ਫੋਨ ਕਰਨਾ ਤੁਹਾਨੂੰ ਤੁਸੀਂ ਆਪਣਾ ਘਰ ਬਣਵਾ ਰਹੇ ਹੋ ਨਾ ਨਵਾਂ ਤੇ ਮੰਮਾ ਕਹਿੰਦੀ ਉਹਨਾਂ ਕੋਲ ਕੁਛ ਕੋਈ ਆਈਡੀਆ ਜ। ਇੱਕ ਅਸੀਂ ਵੀ ਆਪਣੇ ਘਰ ਨਾ ਕੰਸਟਰਕਸ਼ਨ ਸਟਾਰਟ ਕਰਾਤੀ ਏ। ਤੇ ਅਸੀਂ ਆਈਡੀਆ ਲੈ ਲਈ ਸੀ। ਕਿ ਤੁਸੀਂ ਕੌਣ ਮਤਲਬ ਕਿਹੜੇ ਮਿਸਤਰੀ ਲਗਵਾਏ ਦੇ ਨੇ। ਤੇ ਤੁਸੀਂ ਕਿੱਥੋਂ ਦੀ ਆਪਣਾ ਸਮਾਨ ਮੰਗਵਾ ਰਹੇ ਹੋ?
ਅੱਛਾ। ਅਰੇ ਨਹੀਂ ਮਿਸਤਰੀ ਪਤਾ ਕੀ ਮੈਂ ਸਾਡਾ ਤੇ ਮਿਸਤਰੀ ਕੀ ਕਰ ਰਿਹਾ। ਇੱਕ ਦਿਨ ਆਂਦਾ ਦੋ ਦਿਨ ਛੁੱਟੀ ਟੀ ਮਾਰ ਲੈਂਦਾ ਹੁਣ ਨਾ ਜਿਵੇਂ ਕੱਲ ਜਿਵੇਂ ਮੈਂ ਆਪਣਾ ਘਰ ਨਾ ਬਣਵਾਨ ਨੀ ਰਹੀ। ਜੋ ਮੇਰਾ ਨਾ ਮਕਾਨ ਏ ਨਾ ਉਹ ਮੈਂ ਠੀਕ ਕਰਾਂਦੀ ਪਈ ਆਪਣਾ ਮਕਾਨ। ਤੇ ਜਿਵੇਂ ਪਤਾ ਕਿ ਮੇਰੇ ਨਾ ਪੁਰਾਣਾ ਮਕਾਨ ਬੜਾ ਤੁਹਾਨੂੰ ਪਤਾ ਹੀ ਐ। ਜਦੋਂ ਪੁਰਾਣੇ ਚੀਜ਼ ਉਹਦੀ ਵੈਲਊ ਟਾਈਮ ਸਿਰ ਖ਼ਤਮ ਹੁੰਦੀ ਐ। ਪਰ ਜਿਵੇਂ ਉਹ ਪਲਾਸਤਰ ਨਿਕਲਣਾ ਸ਼ੁਰੂ ਹੋ ਗਿਆ ਸੀ। ਕੰਧਾਂ ਤੋਂ ਛੱਤਾਂ ਤੋਂ ਤੇ ਐਵੇ ਤੇ ਕੁਛ ਏਰੀਆ ਜਿਵੇਂ ਮੇਰਾ ਛੱਤਾ ਨੀ ਹੋਇਆ ਸੀ। ਤੇ ਫਿਰ ਉਹ ਨਾ ਜਿੰਨਾ ਮੇਰਾ ਪਾਰਟ ਛੱਟਿਆ ਛੱਤਿਆ ਨੀ ਹੋਇਆ ਸੀ। ਬਰਾਂਡੇ ਦਾ ਉਹ ਪਾਰਟ ਛੱਤਵਾਇਆ ਵਾ ਮੈ ਸਾਰਾ ਤੇ ਬਸ ਉਹ ਜਿੰਨਾ ਤੇ ਹਾਂ ਬਸ ਜਿੱਥੋਂ ਜਿੱਥੋਂ ਖਰਾਬ ਐ ਨਾ ਉਥੋਂ ਉੱਥੋਂ ਤੋਂ ਠੀਕ ਕਰ ਰਿਹਾ ਆ ਮਿਸਤਰੀ ਹਜੇ ਤਾਂ ਫਿਲਹਾਲ ਹਾਂ। ਕੀ ਰਸੋਈ ਮੈਂ ਜ਼ਰੂਰ ਨਵੀਂ ਬਣਵਾਂਣ ਲੱਗੀ ਆ ਮੈਂ।
ਅੱਛਾ- ਅੱਛਾ ਅਸੀਂ ਵੀ ਆਪਣੀ ਕਿ ਕਿਚਨ ਈ ਬਣਵਾਂਣੀ ਸੀ। ਕਿਉਂਕਿ ਅੱਜ ਕੱਲ੍ਹ ਟਰੈਂਡ ਚੱਲ ਗਿਆ ਨਾ ਪੂਰੀ ਓਪਨ ਕਿਚਨ ਦਾ। ਅਸੀਂ ਵੀ ਉਹੀ ਬਣਾਂਣ ਲੱਗੇ ਸੀ।
ਹਾਂ -ਹਾਂ ਮੈਂ ਵੀ ਮੇਰਾ ਵੀ ਪਤਾ ਕੀ ਏ। ਮੇਰਾ ਨਾ ਇੱਕ ਛੱਤ ਵਾਲੀ ਸਾਈਡ ਸਾਰੀ ਖਾਲੀ ਐ। ਉੱਥੇ ਵਾਸ਼ਰੂਮ ਬਗੈਰਾ ਵਾਸ਼ਰੂਮ ਤੇ ਉੱਥੇ ਹੀ ਰਹਿਣਗੇ। ਕੋਮਨ ਵਾਸ਼ਰੂਮ ਹੈ ਜੋ ਦੀਵਾਰ ਆ ਜੇ ਗੀ ਬਾ ਕਿ ਮੇਰੀ ਕਾਫ਼ੀ ਚੰਗੀ ਛੱਤ ਆ। ਉਹ ਸਾਰੀ ਛੱਤ ਨੂੰ ਨਾ ਮੈਂ ਕਿਚਨ ਏਰੀਏ ਹੀ ਬਣਾ ਰ ਉੱਥੇ ਹੀ ਡਾਇਨਿੰਗ ਟੇਬਲ ਲਗਾਵਾਂਗੀ, ਬੁਲਾਇਆ ਸੀ ਕਿਸੇ ਨੂੰ। ਕਿ ਬਈ ਦੱਸ ਦੋ ਆਈਡੀਆ। ਜਿਵੇ ਤੇ ਉਹ ਦੱਸ ਗਿਆ ਆਈਡੀਆ ਤੇ ਉਹ ਤਾਂ ਮੈਨੂੰ ਠੀਕ ਲੱਗਿਆ ਆਈਡੀਆ। ਫਿਰ ਜਿਵੇਂ ਅ ਤੁਹਾਨੂੰ ਪਤਾ ਹੀ ਐ ਚੈਟ ਜੀ ਬੀ ਟੀ ਤੋਂ ਮੈਂ ਫੋਟੋ ਨਿਕਾਲੀ ਦੋ- ਤਿੰਨ ਕਿਚਨ ਦੀਆਂ ਥੋੜਾ ਉਹਦੇ ਤੋਂ ਆਈਡੀਆ ਲੈਤਿਆ। ਫਿਰ ਥੋੜ੍ਹਾ ਫੇਰ ਵੀ ਮੇਰੇ ਦਿਮਾਗ ਸ ਸੀ। ਮੈਨੂੰ ਸੀ ਕਿ ਮੈਂ ਓਪਨ ਕਿਚਨ ਤੇ ਬਣਾਵਾਂ। ਲੇਕਿਨ ਨਾ ਜੋ ਵਾਸ਼ਿੰਗ ਪਾਰਟ ਹੈ ਨਾ ਉਹਨੂੰ ਥੋੜਾ ਪਰਦੇ 'ਚ ਰੱਖਾਂ ਕਿਉਂਕਿ ਤੁਸੀਂ ਪਤਾ ਕੀ ਅਗਰ ਤੁਸੀਂ ਭਾਂਡੇ ਉੱਥੇ ਹੀ ਖਲੇਰ ਕੇ ਰੱਖਤੇ ਨੇ ਸਾਰੇ। ਜਿਵੇਂ ਉਹ ਵੋਸ਼ਿੰਗ ਏਰੀਆ ਜਿਹੜਾ ਹੋ ਗਿਆ, ਭਾਂਡੇ ਵਾਂਜਣ ਵਾਸਤੇ
ਓਕੇ -ਓਕੇ ਉਹ ਯ ਯੂਟੈਂਸਿਲਸ ਵਾਲਾ ਜੋ ਹੁੰਦਾ ਐ।
ਹਾਂ ਹਾਂ ਯੂਟੈਂਸਿਲ ਵਾਲਾ ਤੇ ਉਹ ਮੈਂ ਸੋਚ ਰਹੀ ਹਾਂ ਕਿ ਅਲੱਗ ਤੋਂ ਰੱਖਿਆ ਜਾਏ। ਕਿਉਂਕਿ ਪਤਾ ਕੀ ਉਹੀਓ ਪੂਰਾ ਓਪਨ ਕਿਚਨ ਹੁੰਦਾ ਨਾ। ਜਿਵੇਂ ਸਾਹਮਣੇ ਡਾਇਨਿੰਗ ਟੇਬਲ ਲੱਗਦਾ। ਤੁਸੀਂ ਭਾਂਡੇ ਜੂਠੇ ਉੱਥੇ ਰੱਖੋਗੇ। ਉਹ ਪੂਰਾ ਮੈਸੀ ਲੱਗੇਗਾ ਤੇ ਮੈਨੂੰ ਉਹ ਚੀਜ਼ ਨੂੰ ਨਾ ਹਾਂ ਮੈਨੂੰ ਉਹ ਚੀਜ਼ ਨੂੰ ਕਵਰ ਕਰਨਾ ਐ। ਤੇ ਫਿਰ ਨਾ ਅੱਜ ਕੀ ਹੋਇਆ ਅੱਜ ਮੈਂ ਨਾ ਰੀਲਸ ਦੇਖ ਰਹੀ ਸੀ, ਤੇ ਉਹ ਕਿਚਨ ਦੀ ਹੀ ਰੀਲ ਆ ਗਈ, ਉਹ ਕਿਚਨ ਵਿੱਚ ਫੇਰ ਬੜਾ ਸੋਹਣਾ ਦਿਖਾਇਆ ਜਿੱਥੇ ਮੇਰੀ, ਜਿਵੇਂ ਸਿੰਕ ਲੱਗੇਗਾ, ਰੈਕ ਲੱਗੇਗਾ ਭਾਂਡਿਆ ਦਾ, ਤੇ ਉਹਦੇ ਅੱਗੇ ਦੀਵਾਰ ਕੀਤੀ ਹੋਈ ਸੀ। ਤੇ ਉੱਥੇ ਇੱਕ ਫਰਿਜ ਰੱਖਿਆ ਦਾ ਸੀ। ਤੇ ਮੈਨੂੰ ਉਹ ਆਈਡੀਆ ਬੜਾ ਹੀ ਅੱਛਾ ਲੱਗਿਆ, ਕਿ ਮੈਂ ਜੋ ਚਾਹ ਰਹੀ ਸੀ ਨਾ, ਮੈਨੂੰ ਉਹਦੇ 'ਚ ਦੇਖ ਕਿਰੀ ਵਿੱਚ
ਅੱਛਾ ਨਹੀਂ ਮੈਂ ਅਸੀਂ ਵੀ ਜੋ ਆਪਣਾ ਹੁਣ ਹਾਂ ਹੁਣ ਅਸੀਂ ਵੀ ਘਰ ਬਣਵਾ ਰਿਹੇ ਨਾ ਸਿਰਫ ਘਰ ਦੇ ਉੱਤੇ ਹੀ ਘਰ ਬਣਵਾ ਲਿਆ। ਲਾਈਕ ਅ, ਉਹਦੇ ਉੱਤੇ ਅਸੀਂ ਇੱਕ ਹੋਰ ਫਲੋਰ ਪਾ ਰਹੇ ਹਾਂ ਤੇ ਅਸੀਂ ਉੱਥੇ ਤੇ ਮਤਲਬ ਕਮਰੇ ਵੀ ਬਣਵਾ ਰਿਹਾ, ਬਾਥਰੂਮ ਵੀ, ਔਰ ਓਪਨ ਕਿ ਚਨ ਵੀ, ਤੇ ਉਹੀ ਇਹ ਬਸ ਹੁਣ ਇਹੀ ਦੇਖ ਖਰਿਆਣਾ ਕਿ, ਹੁਣ ਉੱਥੇ ਅਸੀਂ ਮੈਮ ਜੋ ਨਾ ਸੀ ਆਰਕੀਟੈਕਚਰ ਕੋਲ ਬਣਵਾ ਲਿਆ ਸੀ। ਕਿਉਂਕਿ ਅਸੀ ਖੁਦ ਤੋਂ ਆਈਡੀਆ ਲਗਾਵਾਂਗੇ ਸਾਨੂੰ ਤੇ ਸਮਝ ਹੀ ਨਹੀਂ ਆਏਗਾ ਨਾ।
ਬਿਲਕੁਲ- ਬਿਲਕੁਲ ਸਹੀ ਗੱਲ ਹੈ, ਹਮ- ਹਮ- ਹਮ ਉਹ ਤੇ ਹੈ। ਮੈਂ ਵੀ ਉਹਨੂੰ ਬੁਲਾਇਆ ਸੀ, ਤੇ ਆਰਕੀਟੈਕਚਰ ਨੂੰ, ਤੇ ਉਹੀ ਆਈਡੀਆ ਤੇ ਉਹੀ ਦੱਸ ਕੇ ਗਿਆ, ਪਰ ਫਿਰ ਮੈਨੂੰ ਉਹਦਾ ਉਹ ਕਹਿ ਰਿਹਾ ਸੀ, ਕਿ ਜਿਵੇਂ ਵਾਸ਼ਰੂਮ ਬਿਲਕੁਲ ਸਾਹਮਣੇ ਹੀ ਰਹੇਗਾ ਕਿਚਨ ਦੇ, ਫਿਰ ਤੁਹਾਡਾ ਪਾਰਟ ਹੈ, ਉਹ ਕਿਚਨ ਦਾ ਛੋਟਾ ਚਲਾ ਜਾਏਗਾ। ਪਰ ਮੇਰੇ ਹਸਬੈਂਡ ਨੂੰ ਸੀ ਕਿ ਨਹੀਂ, ਕਿਚਨ ਦੇ ਸਾਹਮਣੇ ਕੋਮਨ ਵਾਸ਼ਰੂਮ ਚੰਗਾ ਨਹੀਂ ਲੱਗੇਗਾ।
ਉਹ ਤੇ ਹੈ ਫਿਰ ਉਹ ਸਭ ਕੋਈ ਵਾਸ਼ਰੂਮ ਜਾ ਰਿਹਾ, ਫਿਰ ਸਮੈਲ ਵੀ ਆਉਂਦੀ ਏ।
ਫਿਰ ਉਹੀ ਤੇ ਫਿਰ ਕਿਚਨ ਦੇ ਬਿਲਕੁਲ ਸਾਹਮਣੇ ਨਹੀਂ ਚੰਗਾ ਲੱਗੇਗਾ, ਫਿਰ ਉਹਦਾ ਆਈਡੀਆ ਸਹੀ ਸੀ ਪਰ ਥੋੜਾ- ਥੋੜਾ ਚੰਗਾ ਲੱਗਿਆ, ਫਿਰ ਥੋੜ੍ਹਾ ਆਪਣਾ ਦਿਮਾਗ ਫਿਰ ਕਿਸੇ ਦੂਸਰੇ ਫਿਰ ਉਹ ਨੂੰ ਬੁਲਾਇਆ, ਉਹਨੂੰ ਦਿਖਾਇਆ, ਫਿਰ ਚੈਟ ਜੀ ਪੀ ਟੀ ਨੇ, ਉਹੀ ਦੱਸ ਰਹੀਆਂ ਨਾ ਕਿ ਇੱਕ ਚੀਜ਼ ਬਣਾਉਣ ਪਿੱਛੇ ਨਾ, ਬਹੁਤ ਦਿਮਾਗ ਘੁੰਮਦਾ ਏ। ਕਿ ਫੇਰ ਅੱਛਾ ਫੇਰ ਮੈਂ ਉਹਦੀ ਰੀਲ ਸ਼ੁਰੂ ਕਰਕੇ ਦੇਖਣੀ ਹਾਂ, ਜਿਵੇਂ ਮੈਨੂੰ ਉਹੀ ਚੀਜ਼ ਹੈ ਨਾ ਮੈਨੂੰ ਕਰੋਕਰੀ ਵਾਸਤੇ ਵੀ ਲੱ ਤੋਂ ਚਾਹੀਦੀ ਆ ਅੱਜ ਕੱਲ੍ਹ ਬੱਚੇ ਜਿਹੜਾ ਸਮਾਨ ਖਾਣ ਵਾਲਾ ਆਉਂਦਾ ਹੈ, ਉਹਦੇ ਵਾਸਤੇ ਵੀ ਲਗ ਤੋਂ ਮੰਗ ਰਹੇ ਨੇ ਬੱਚੇ ਤੇ ਉਹੀ, ਹਾਂ ਬਸ। ਉਹਦੀ ਮੈਂ ਵੀਡੀਓਜ਼ ਹੁਣ ਤੁਹਾਨੂੰ ਪਤਾ ਹੀ ਹੈ ਜੋ ਚੀਜ਼ ਦੇਖਣੀ ਸ਼ੁਰੂ ਕਰੋ ਉਹਦੀਆਂ ਰੀਲ ਸਾਰੀ ਖੁੱਲਦੀਆਂ ਰਹਿੰਦੀਆਂ। ਬੜੇ ਸੋਹਣੇ- ਸੋਹਣੇ ਆਈਡੀਆ ਮਿਲ ਰਹੇ ਨੇ ਮੈਨੂੰ, ਤੇ ਐ ਫਿਰ ਡਿਸਕਸ ਵੀ ਕਰ ਰਹੀ ਸੀ ਆਪਣੀ ਫੈਮਲੀ ਨਾਲ, ਕਿ ਦੇਖੋ ਐਵੇਂ ਅਸੀਂ ਲੈ ਸਕਦੇ ਸਕਦੇ ਆ, ਹਮ।
ਉਹ ਤੇ ਹੈ ਪਰ ਫਿਰ ਇਹੀ ਹੁੰਦਾ ਹੈ। ਕਿ ਅਗਰ ਅਸੀਂ ਕੁਛ ਬਣਵਾ ਰਹੇ ਹਾ, ਤੇ ਇੱਕ ਹੀ ਵਾਰੀ ਸਹੀ ਬਣਵਾ ਲਈਏ।
ਹਮ -ਹਮ- ਹਮ। ਤੇ ਅੱਛਾ, ਫੇਰ ਇੱਕ ਹੋਰ ਆਈਡੀਆ ਕਿ ਜਿੱਥੇ ਅਸੀਂ ਮਾਈਕਰੋਵੇਵ ਰੱਖਦੇ ਆ, ਉਹ ਅਸੀਂ ਵੀ ਪਿੱਛੇ ਹੀ ਉਹਦਾ ਬਲੋਗ ਬਣਵਾਈਏ, ਉਹਦੇ ਨੀਚੇ ਅਹ ਮਿਕਸਰ ਗ੍ਰੈਂਡਰ ਆ ਗਿਆ। ਜਾਂ ਤੁਸੀਂ ਕਾਫੀ ਮਸ਼ੀਨ ਰੱਖਣੀ ਹੈ, ਜਾਂ ਕੁਛ ਵੀ ਰੱਖਣਾ, ਉਹ ਨੀਚੇ ਆ ਗਿਆ ਤੇ ਉ ਤੇ ਮਾਈਕ੍ਰੋਵੇਵ ਆ ਗਿਆ, ਕਿ ਉਹ ਜਗ੍ਹਾ ਡਬਲ
ਹਾਂ ਮੈਂ ਕਿਹਾ, ਜੋ ਮੈਂ ਵੀ ਆਪਣੀ ਕਿਚਨ ਬਣਵਾਵਾਂਗੀ ਨਾ, ਉੱਥੇ ਮੈਂ ਇੱਕ ਅਲੱਗ ਤੋਂ ਇੱਕ ਮੈਨੂੰ ਨਾ ਕਾਫੀ ਪੀਣ ਦਾ ਬਹੁਤ ਸ਼ੌਕ ਕੇ ਬਹੁਤ ਜ਼ਿਆਦਾ, ਮੈਂ ਤੇ ਮਸ਼ੀਨ ਵੀ ਮੇਰੇ ਕੋਲ ਹੈਗੀ ਹੈ ਕਾਫੀ ਦੀ। ਉਹ ਹੁੰਦੀ ਹੈ, ਨਹੀਂ ਜੋ ਬਾਜ਼ਾਰ ਵਿੱਚ ਹੁੰਦੀ ਉਹਦੇ ਖੋਲਦੇ ਆ, ਉਹਦੇ ਅੰਦਰ ਉਹ ਘੁੰਮ ਫਿਰ ਨਾਲ ਬੀਨਸ ਆਉਂਦੀਆਂ ਨੇ।
ਹਾਂ- ਹਾਂ- ਹਾਂ- ਹਾਂ- ਹਾਂ ਆਉਂਦੀ ਹੈ ਬੀਨਸ।
ਕਰਸ਼ ਕਰਨੇ ਆ, ਕਰਸ਼ ਕਰਨ ਵਾਸਤੇ, ਅ ਅਲੱਗ ਮਸ਼ੀਨ ਹੁੰਦੀ ਹੈ, ਤੇ ਮੇਰੇ ਕੋਲ ਕੁਛ ਕੁਝ ਮਸ਼ੀਨਾਂ ਹੈਗੀਆਂ। ਪਰ ਕੁਛ- ਕੁਛ ਨਹੀਂ ਹੈਗੀਆਂ, ਤੇ ਮੈਂ ਹੁਣ ਉਹ ਵੀ ਆਪਣੀ ਕਿ ਕਿਚਨ ਚ ਅਲਗ ਏਰੀਆ ਬਣਾਵਾਂਗੀ, ਜਿੱਥੇ ਮੈਂ ਆਪਣਾ ਕਫੀ ਦਾ ਏਰੀਆ ਰੱਖਾਂ, ਕਿਉਂਕਿ ਮੇਰੇ ਨਾ ਲਾਈਕ ਪਹਿਲੇ ਸਾਡਾ ਘਰ ਪੁਰਾਣਾ ਸੀ, ਤੇ ਸਾਡੀ ਕਿਚਨ ਇਵੇਂ ਹੈ ਨਹੀਂ ਸੀ ਕਿ ਕਿਚਨ ਹੋਏ, ਤੇ ਉਸ ਜਗ੍ਹਾ ਤੇ ਹੈ ਨਹੀਂ ਸੀ, ਤੇ ਫਿਰ ਮੈਂ ਇਹੀ ਸੋਚਿਆ ਕਿ ਹੁਣ ਜਦੋਂ ਅਸੀਂ ਨਵਾਂ ਬਣਵਾਵਾਂਗੇ, ਤੇ ਉੱਥੇ ਮੈਂ ਆਪਣਾ ਇੱਕ ਅਲੱਗ ਤੋਂ ਏਰੀਆ ਬਣਵਾਵਾਂਗੀ। ਫਿਰ ਦੇਖਣ 'ਚ ਵੀ ਅੱਛਾ ਲੱਗਦਾ ਹੈ।
ਹਮ, ਉਥੇ ਕੌਫੀ ਦਾ ਹੀ ਪੂਰਾ ਸਮਾਨ ਪਿਆਦਾ ਹੋਏ। ਹਾਂ, ਜਿਵੇਂ ਅੱਜ ਕਲ ਤੇ ਕੋਫੀ ਜਿਹੜੇ ਬੀਨਸ ਕਹਿ ਰਹੇ ਹੋ, ਹਮ। ਕਾਫੀ ਦੇਖ, ਉਹ ਪੂਰਾ ਦਾ ਪੂਰਾ ਨਾ ਇੱਕ ਜ ਲਾਈਕ, ਜਿਵੇਂ ਬਲੋ ਤੁਸੀਂ ਉਹ ਕਰਵਾਣਾ ਕਾਫ਼ੀ ਦਾ। ਨੀਚੇ ਕੋਫੀ ਮਸ਼ੀਨ ਆ ਗਈ ਉੱਤੇ, ਜਿਵੇਂ ਡਿਵਾਈਡ ਦੋ- ਤਿੰਨ ਕਰਾ ਲੈਨਾ। ਇੱਕ 'ਚ ਤੁਸੀਂ ਕੌਫੀ ਸਾਰੀ ਸਜਾ ਲੈਣਾ, ਜਿਵੇਂ ਅਗਰ ਤੁਹਾਡਾ ਕੋੌਫੀ ਪੀਣ ਦਾ ਸ਼ੌਕ ਹੈ, ਅਲੱਗ- ਅਲੱਗ ਬ੍ਰੈਂਡ ਦੀ ਕੋਫੀ। ਪਿਓਣ ਗਿਆ। ਉਹ ਸਜਾ ਦੇਣਾ, ਉਸ ਤੋਂ ਉੱਤੇ ਕੌਫੀ ਦੇ ਹੀ ਮੱਗ ਰੱਖ ਲੈਣਾ ਅਲੱਗ- ਅਲੱਗ ਤਰ੍ਹਾਂ ਦੇ। ਉਹ ਪੂਰਾ ਥੋੜਾ ਕੋਫੀ ਦਾ ਹੀ ਏਰੀਆ ਬਣ ਜਾਏਗਾ ਹਾਂ।
ਹਾਂ ਮੈਂ, ਮੈਂ ਇਹੀ ਸੋਚਿਆ ਹੈ।
ਹਾਂ- ਹਾਂ- ਹਾਂ ਤੇ ਉਹੀ ਕੋਫੀ ਦੀ ਫਿਰ ਤੁਸੀਂ ਬੀਨਸ ਲੈ ਬੀਨਸ ਲਿੱਤੇ ਨੇ ਤੇ ਫੇਰ ਉਹਦੇ ਨਾਲ ਤੁਹਾਨੂੰ ਫਿਲਟਰ ਦੀ ਵੀ ਲੋੜ ਪੈਂਦੀ ਹੈ, ਉਹ ਵੀ ਲਿੱਤਾ ਦਾ
ਅਫਕੋਰਸ। ਨਈ -ਨਈ ਕਾਫੀ ਬੀਨਸ ਨਾਲ ਫਿਲਟਰ ਦੀ ਜ਼ਰੂਰਤ ਨਹੀਂ ਪੈਂਦੀ, ਉਹ ਫੇਰ ਸਿੱਧਾ ਨਾ ਉਹਵੇ ਹੋ ਜਾਂਦੀ ਹੈ। ਕੀ ਕਹਿੰਦੇ ਆ ਬੀਨਸ ਕਰਸ਼ ਹੋ ਜਾਂਦੀ, ਉਹਦੀ ਅਲਗ ਮਸ਼ੀਨ ਆਉਂਦੀ, ਫਿਲਟਰ ਫਿਰ ਬਲੈਕ ਕਾਫੀ ਵਸ ਹੁੰਦਾ ਮੈਂ ਮੇਰੇ ਕੋਲ ਵਸ ਉਹ ਵੀ ਹੈਗਾ ਏ।
ਅੱਛਾ ਫਿਲਟਰ ਵੀ ਹੈਗਾ, ਹਮ, ਓਹਦੇ ਨਾਲ ਦੇਖ ਕਿ ਉਹ ਫਿਲਟਰ ' ਚ ਪਾਉਂਦੇ ਨੇ, ਤੇ ਉਹਦੇ ਉੱਤੇ ਹੀ ਛਲਨੀ ਲੱਗੀ ਹੁੰਦੀ ਹੈ, ਪਾਣੀ ਪਾ ਕੇ ਰੱਖਦੇ ਨੇ ਉੱਤੇ ਛਲਨੀ ਰੱਖ ਦਿੰਦੇ ਨੇ ਉਹੀ। ਉਹਦੇ ਵਿੱਚ ਹੀ ਪੂਰਾ ਸੈਟ ਹੁੰਦਾ, ਬਈ ਅਗਰ ਰਾਤੀ ਕੀਤਾ ਤੇ ਸਵੇਰ ਤੱਕ ਓ, ਪਾਣੀ ਉੱਤੇ ਰਹਿ ਜਾਂਦਾ ਬੀਨਸ ਥੱਲੇ ਆ ਜਾਂਦੇ ਨੇ ਹਨਾ, ਐਵੇਂ ਤਾਂ ਹੁੰਦਾ ਨਾ ਕੁਛ, ਹਾਂ, ਇੱਕ ਤੇ ਉਹ ਵੀ ਅੱਛੀ ਲੱਗਦੀ ਹੈ ਉਹਦੇ ਨਾਲ ਵੀ ਕਾਫੀ ਬਹੁਤ ਅੱਛੀ ਬਣਦੀ ਹੈ, ਜੋ ਅ ਇੱਕ
ਬੀਟਰ ਆਉਂਦਾ ਹੈ, ਬੀਟਰ, ਹਾਂ ਬੀਟਰ ਹੁੰਦਾ। ਹਾਂ, ਤੇ ਉਹ ਵੀ ਅੱਛੇ ਹੁੰਦੇ ਹਾਂ, ਹਾਂ। ਉਹ ਵੀ ਅੱਛਾ ਹੁੰਦਾ, ਪਰ ਅੱਜ ਕੱਲ੍ਹ ਨਾ ਜੋ ਵੀ ਕੰਪਨੀ ਦੇ ਬੀਟਰ ਆਉਂਦੇ ਆ, ਮੈਂ ਹੁਣੇੇ ਬੀਟਰ ਮੰਗਵਾਇਆ ਸੀ। ਤੇ ਉਹਦੇ ਅੱਗੇ ਦਾ ਬੀਟਰ ਦਾ ਜੋ ਹੁੰਦਾ, ਉਹੀ ਟੁੱਟ ਗਿਆ ਸੀ।
ਕਿਉਂ ਉਹ ਤੇ ਗਰੰਟੀ 'ਚ ਹੁੰਦੇ ਸਾਲ ਦਾ।
ਨਹੀਂ ਗਰੰਟੀ 'ਚ ਹੁੰਦਾ, ਪਰ ਉਹ ਕੀ ਕਰੇਗੇ ਵਾਪਸ ਮਸ਼ੀਨ ਦੀ ਗਰੰਟੀ ਹੁੰਦੀ ਹੈ, ਅੱਗੇ ਦੀ ਥੋੜ੍ਹੀ ਹੁੰਦੀ, ਉਹਦਾ ਅੱਗੇ ਦਾ ਟੁੱਟ ਗਿਆ ਸੀ।
ਉਹ ਅੱਗੋਂ ਬਾਹਰ ਹੀ ਤੇ ਨਿਕਲਿਆ ਹੋਨਾ ਨਾ।
ਹਾਂ ਬਾਹਰ ਨਿਕਲਿਆ। ਪਰ ਅਸੀਂ ਉਹਨੂੰ ਅੰਦਰ ਨੀ ਪਾ ਸਕਦੇ ਨਾ, ਫੇਰ ਅਸੀਂ ਅੰਦਰ ਪਾ ਵੀ ਲਿਆ, ਤੇ ਉਹ ਸਹੀ ਨਹੀਂ ਹੁੰਦਾ, ਹਜੇ ਮੈਂ ਇੰਨੀ ਕਿਸੇ ਕੰਪਨੀ ਦਾ ਲਿੱਤਾ ਸੀ ਸਭਸੇ ਜ਼ਿਆਦਾ ਜੋ ਵਧੀਆ ਚੱਲ ਰਿਹਾ ਸੀ ਉਹ ਇੰਨਾ ਕੋਸਟਲੀ ਸੀ। ਸਭ ਸੇ ਅੱਛਾ ਸੀ ਉਹ ਤਾਂ ਵੀ ਉਹ ਇਵੇਂ ਹੋ ਗਿਆ ਉਹ ਫੇਰ ਮੇਰੇ ਬ੍ਰਦਰ ਦੇ ਅੰਦਰ ਥੋੜਾ ਦਿ ਉਹ ਨਾ ਥੋੜਾ ਇਵੇਂ ਹੀ ਹੈਗਾ ਤੇ ਉਹਨੇ ਥੋੜਾ ਠੀਕ ਕਾਰਤਾ।
ਅੱਛਾ, ਇਹ ਮਤਲਬ ਕਿਵੇਂ ਹੈਗਾ ਉਹ ਦਿਮਾਗ ਹਲਾਇਆ ਹੋਇਆ ਚੀਜ਼ਾਂ ਤੇ ਇਹ।
ਹਾਂ ਉਹ ਤਾਂ ਪੜ੍ਹਾਈ 'ਚ ਦਿਮਾਗ ਨਹੀਂ ਏ। ਉਹ ਪੜ੍ਹਦਾ ਬਿਲਕੁਲ ਨਹੀਂ ਹੀ ਹੈ ਪਰ ਇਹ ਸਭ ਚੀਜ਼ ਤਾ
ਅਹਅ ਬੇਚਾਰਾ ਗੁੱਸਾ ਕਰੇਗਾ ਆ ਐਵੇਂ ਨਾ ਬੋਲੋ ਉਹਨੂੰ।
ਨਹੀਂ ਹਾਂ ਉਹ ਤੇ ਗੱਲ ਠੀਕ ਐ ਗੁੱਸ ਕਰੇਗਾ। ਪਰ ਉਹਨੇ ਉਹਨੂੰ ਪੜ੍ਹਾਈ ਦਾ ਕਹਿਦੋ ਨਾ ਤੇ ਉਹ ਨਹੀਂ ਪੜ੍ਹਦਾ। ਪਰ ਐ ਚੀਜ਼ਾਂ ਉਹ ਬੜੇ ਆਸਾਨੀਆਂ ਨਾਲ ਕਰ ਲੈਂਦਾ ਐ। ਮਤਲਬ ਇੱਕ- ਇੱਕ ਘੰਟਾ ਬੇਸ਼ਟ ਕਰ ਚਲੇਗਾ ਪਰ ਪੰਜ ਮਿੰਟ ਬੈਠ ਕੇ ਪੜ੍ਹੇਗਾ ਨੀ। ਜਦੋਂ ਪੜੇਗਾ ਤੇ ਉਹਨੂੰ ਫੇਰ ਇਵੇਂ ਲੱਗੇਗਾ ਮਤਲਬ ਵੈਸੇ ਉਹ ਨਾਇਸ ਏ। ਪਰ ਉਹੀ ਫਿਰ ਇਹ ਸਭ ਚੀਜ਼ਾਂ ਬੱਸੇ ਫਿਰ ਥੋੜ੍ਹਾ ਦਿਮਾਗ ਚਾਹੀਦਾ। ਮੈਂ ਤਾਂ ਵੀ ਨਹੀਂ ਸੀ ਕਿ ਇਹ ਚਿਪਕੇਗਾ ਇਵੇਂ।
ਅੱਛਾ ਉਹਨੇ ਕਿਹਦੇ ਨਾਲ ਚਿਪਕਾਇਆ। ਕਿਦੇ ਨਾਲ ਸਹੀ ਕੀਤਾ।
ਹੋ ਟਕਲੂ ਨਹੀਂ ਕਰਦੀ ਉਹਨੇ ਉਹਦੇ ਨਾਲ ਚਿਪਕਾ ਤਾ ਸੀ।
ਅੱਛਾ ਐਂ ਤੇ ਤਾਂਦੀ ਨੀ ਸੋਚਿਆ ਐਵੇਂ ਤੇ ਬੜੀ ਸਾਰੀ ਚੀਜ਼ਾਂ ਸਦੀ ਟੁੱਟੀਆਂ ਹੁੰਦੀਆਂ ਆ।
ਹਾਂ ਹੋਰ ਗੂਲ ਨਾਲ ਚਪਕਿ ਗਿਆ ਸੀ। ਮੈਨੂੰ ਤੇ ਲੱਗਿਆ ਸੀ ਉਹ ਨਹੀਂ ਚੱਲੇਗਾ ਹੀ ਨਹੀਂ ਹੁਣ ਮੇਰੇ ਕੋਲ ਤੇ ਮਤਲਬ ਠੰਡਾ ਦਾ ਉਹ ਈਮੇਜ ਟੁੱਟਿਆ ਹੋਇਆ ਪਿਆ ਸੀ। ਮੈਂ ਯੂਜ ਹੀ ਨਹੀਂ ਕੀਤਾ ਸੀ। ਫਿਰ ਉਹਨੇ ਹੁਣ ਚ ਕਾਇ ਤੇ ਮੈਂ ਹੁਣ ਯੂਜ ਕਰਨ ਲੱਗ ਗਈ ਆ ਦੁਬਾਰਾ ਤੋਂ।
ਚੱਲ ਪਿਆ ਹੁਣ ਪੱਕਾ ਚਪਕਿ ਗਿਆ ਮਤਲਬ। ਅੱਛਾ ਮੈਂ ਵੀ ਦੇਖਾਂਗੀ ਹੋਰ
ਤੁਹਾਡੇ ਨਾਲ ਮੈਂ ਕਰਦੀ ਹਾਂ ਗੱਲ। ਐਕਚੁਲੀ ਮੇਰੇ ਨਾ ਪਾਪਾ
ਚਲੋ ਠੀਕ ਐ। ਓਕੇ ਓਕੇ ਜੀ ਸਸਰੀਕਾਲ ਜੀ ਸਸਰੀਕਾਲ।